ਹੈਲੋ। ਹੈਲੋ।
ਹੈਲੋ।
ਹਾਂਜੀ ਸਤਿ ਸ਼੍ਰੀ ਅਕਾਲ
ਸਤਿ ਸ੍ਰੀ ਅਕਾਲ ਭੈਣ ਜੀ ਠੀਕ ਹੋ?
ਬਹੁਤ ਵਧੀਆ, ਤੁਸੀਂ ਸੁਣਾਓ ਠੀਕ ਹੋ?
ਠੀਕ ਠਾਕ। ਕੀ ਗੱਲ ਅਜ ਦਿਨ ਕਿੱਥੋਂ ਚੜ੍ਹਿਆ?
ਬਸ ਦਿਲ ਕਰਦਾ ਅਹਾ ਸੀ, ਮੈਂ ਕਿਹਾ ਭੈਣ ਜੀ ਨੂੰ ਫੋਨ ਹੀ
ਹਾਂ ਮੈਂ ਵੀ ਬੜੇ ਦਿਨ ਤੋਂ ਯਾਦ ਕਰਦੀ, ਤੁਹਾਡੇ ਫੋਨ ਹੀ ਨੀ ਮੈਂ ਆਪਣਾ, ਤੁਹਾਡਾ ਬੇਟਾ ਮਿਲਿਆ ਸੀ, ਮੈ ਓਹਨੂੰ ਕਿਹਾ ਸੀ ਮੰਮਾ ਨਾਲ ਗੱਲ ਕਰਾਣਾ ਤੇ ਹਾਂ ਦੱਸਿਆ ਨੀ ਉਹਨੇ ਤੁਹਾਨੂੰ
ਉਹ ਬਸ ਬੱਚੇ, ਨਹੀਂ ਧਿਆਨ ਰਿਹਾ ਹੋਣਾ।
ਅੱਛਾ ਅੱਛਾ, ਚਲੋ ਅੱਜ ਤੁਹਾਨੂੰ ਯਾਦ ਆ ਗਿਆ ਕੀ ਮੈਂ ਫੋਨ ਕਰ ਕਰ ਹੀ ਲਮਾ ਆਪੇ ਅੱਛਾ, ਚਲ ਹਾਂਜੀ ਹਾਂਜੀ ਬੱਚੇ ਠੀਕ ਨੇ ਹਾਂਜੀ ਹਾਂਜੀ ਹਾਂਜੀ ਛੁੱਟੀਆਂ ਨੇ ਬੈਠੇ ਦੇ ਨੇ ਇੱਕ ਤਾਂ ਨਾਨੀ ਘਰ ਗਿਆ ਦਾਏ ਹਾਂਜੀ ਛੋਟੀਆਂ ਨਾ ਰਹਿਣ ਗਿਆ ਵੱਡੇ ਵਾਲਾ ਹਾਂਜੀ ਵੱਡੇ ਵਾਲਾ ਘਰ ਏ।
ਅੱਛਾ ਅੱਛਾ,
ਹਾਂਜੀ ਹਾਂਜੀ,
ਚਲੋ ਵਧੀਆ ਤੁਸੀਂ ਵੇਹਲੇ ਹੋ।
ਹਾਂਜੀ, ਮੈਂ ਤੇ ਫ੍ਰਰੀ ਬੈਠੀ ਦੀ ਸੀ ਹਾਂਜੀ ਜੀ
ਅੱਛਾ, ਹੋਰ ਨਾਸ਼ਤਾ ਵਗੈਰਾ ਹੋ ਗਿਆ।
ਤਾਂ ਹਾਂਜੀ ਹਾਂਜੀ ਕਰ ਲਿਆ ਸਵੇਰੇ ਨਾਸ਼ਤਾ। ਕੀਤਾ ਤੁਸੀਂ
ਬਸ ਅਸੀਂ ਵੀ ਕਰ ਲਿਆ ਸੀ ਨਾਸ਼ਤਾ
ਅੱਛਾ,
ਹਾਂ।
ਹੋਰ,
ਹੋਰ ਬਸ ਠੀਕ
ਕੀ ਬਣਾਇਆ ਅੱਜ?
ਅੱਜ ਅਸੀਂ ਓਨੂੰ ਤਰੀ ਦੀ ਦਾਲ ਤਰੀ ਦੀ ਮਾਂਹ ਰਾਜਮਾਂ।
ਅੱਛਾ, ਮਾਹ ਰਾਜਮਾ ਬਣਾ ਰਹਿਓ ਅੱਜ ਵਾਹ ਜੀ ਵਾਹ ਆ ਜਾਈ ਅਸੀਂ ਅੱਜ ਫੇਰ ਤੁਹਾਡੇ ਘਰ
ਕਿਉਂ ਨਹੀਂ ਆਜੋ ਹੂੰ ਹੂੰ ਹੋਰ
ਫੋਨ ਕੀਤਾ ਅੱਜ ਕਿਵੇਂ ਯਾਦ ਕੀਤਾ
ਬਸ ਵੈਸੇ ਹੀ ਮੈਂ ਕਿਹਾ ਪੁੱਛਾਂ ਅੱਜ ਫ਼ਿਰ ਧੁੱਪ ਝੜ ਗਈ ਦੋ ਦਿਨ, ਮੌਸਮ ਬਹੁਤ ਵਧੀਆ ਹੋਇਆ ਦਾ ਸੀ।
ਅੱਛਾ ਸਾਡੇ ਇੱਥੇ ਵੀ ਹਾਂ ਮਾੜੀ ਮੋਟੀ ਹੈ ਵੈਸੇ ਮੌਸਮ ਚ ਠੀਕ ਹੀ ਹੈ ਹਵਾ
ਹੂੰ, ਨਹੀਂ ਅੱਜ ਥੋੜ੍ਹੀ ਗਰਮੀ ਹੋਊਗੀ ਹੋਣੀ। ਤਾਂ ਦੋ ਦਿਨ ਤੋਂ ਮੌਸਮ ਠੰਡਾ ਹੀ ਸੀ। ਕੱਲ ਬਹੁਤ ਵਧੀਆ ਮੌਸਮ ਸੀ।
ਹਾਂਜੀ, ਹਾਂ---ਸਾਡੇ ਇੱਥੇ ਹੀ ਵਧੀਆ ਸੀਗਾ।
ਅਸੀਂ ਸੋਚਦੇ ਪਏ ਸੀ ਕਿਤੇ ਜਾਣ ਦੀ ਪਲੈਨਿੰਗ ਕਰਦੇ ਫਿਰ ਹੁਣ ਗ਼ਰਮੀ ਹੋ ਗਈ ਏ
ਆਹ! ਕੱਲ ਚਲੇ ਜਾਣਾ ਸੀ, ਕੱਲ ਘੁੰਮਣ ਚਲੇ ਜਾਣਾ ਸੀ, ਕੱਲ ਵੈਸੇ ਮੌਸਮ ਇੰਨਾ ਅੱਛਾ ਸੀਗਾ।
ਹਮਮ! ਕੱਲ ਤਾਂ ਗਏ ਪੇ ਸੀ ਅਸੀਂ, ਕੱਲ ਤਾਂ ਸਾਰਾ ਦਿਨ ਹੀ ਬੁੜੀਆ ਸਾਹਿਬ ਲੱਗ ਗਿਆ ਸੀ।
ਅੱਛਾ-ਅੱਛਾ ਕੱਲ ਅੱਛਾ-ਅੱਛਾ ਠੀਕ ਹੈ, ਅਸੀਂ ਮਨਸੂਰੀ ਗਏ ਪਏ ਸੀਗੇ, ਹਾਂ ਕੱਲ ਗਏ ਸੀਗੇ। ਬੱਚੇ ਹਾਂ, ਹਾਂਜੀ ਆਪਣੀ-ਆਪਣੀ ਫੈਮਿਲੀ ਗਏ ਸੀਗੇ। ਇਕ ਦੋ ਫੈਮਿਲੀ ਫ਼੍ਰੇੰਡ੍ਸ ਸਨ ਨਾਲ ਤੇ ਉਹ ਵੀ ਨਾਲ ਗਏ ਸੀ, ਪਰ ਉੱਥੇ ਬੜਾ ਹੀ ਰਸ਼ ਸੀ ਓ
ਅੱਛਾ! ਬਸ ਏ ਛੁੱਟੀਆਂ ਨੇ ਨਾ, ਸਭ ਉੱਥੇ ਹੀ ਜਾਂਦੇ ਨੇ।
ਦੋ-ਦੋ ਤਿੰਨ-ਤਿੰਨ ਘੰਟੇ ਦਾ ਜਾਮ ਲੱਗਿਆ ਹੋਇਆ ਸੀ ਉੱਥੇ। ਤੇ ਹੋਰ ਬੜਾ ਬੁਰਾ ਹਾਲ ਬੱਚਿਆਂ ਦਾ ਉੱਤੋਂ ਰੋਣ ਲੱਗ ਗਏ।
ਬੜਾ ਮੁਸ਼ਕਿਲ ਹੋ ਜਾਂਦਾ ਹੈ।
ਉੱਧਰ ਬੜਾ ਵਧੀਆ ਲਗਿਆ। ਪਰ ਨਾ ਅਸੀਂ ਵਾਪਸ ਆ ਗਏ। ਸੀ ਭੀੜਾਂ ਇੰਨੀਆਂ ਸੀ, ਦੇਖੋ ਹੋਟਲ ਵੀ ਕੋਈ ਕਮਰੇ ਖਾਲੀ ਨਹੀਂ ਸੀਗੇ।
ਹਮਮ
ਟਾਈਮ ਗਰਮੀਆਂ ਬੱਚੇ ਘੁੰਮਣ ਜਾਂਦੇ ਨੇ। ਤੇ ਇਹਨਾਂ ਮਤਲਬ ਇਹਨਾਂ ਨਾਲ ਵਧ ਰੇਟ ਸਬ ਚੀਜ਼ਾਂ ਦੇ ਉੱਪਰ ਫੇਰ ਅਸੀਂ ਅਪ -ਡਾਊਨ ਹੀ ਕਰ ਲਿਆ ਸੀ ਸੀਗਾ
ਅੱਛਾ -ਅੱਛਾ -ਅੱਛਾ ਇਸ ਤਰ੍ਹਾਂ ਫੇਰ ਮਜ਼ਾ ਥਕਾਵਟ ਹੀ ਹੋ ਜਾ
ਹਾਂ, ਥਕਾਵਟ ਤੇ ਹੋ ਜਾਂਦੀ ਚਲੋ ਥੋੜਾ ਬਹੁਤਾ ਵਿਊ ਰਸਤੇ ਚ ਜਿਹੜੇ ਹੋਗੇ ਨੇ ਉਹ ਦੇਖ ਲਏ, ਇਜੋਏ ਕਰ ਲਿਆ, ਹੋਰ ਕੀ ਏ ਆਊਟਿੰਗ ਹੋ ਗਈ ਬਾਹ ਹੋ
ਹੋਰ ਕੀ
ਬਸ ਫਿਰ ਉਹ ਨਾ ਵਾਪਸੀ ਵੀ ਆਉਣਾ ਸੀ ਨਾ ਤੁਹਾਨੂੰ ਪਤਾ ਟੇਲਰਿੰਗ ਦਾ ਕੰਮ
ਅੱਛਾ ਅੱਛਾ ਅੱਛਾ ਹਾਂ ਤੁਹਾਡੇ ਆਏ ਦੇ ਕੱਪੜੇ ਵਾਲੇ ਛੁੱਟੀਆਂ ਨੇਸ ਨਾ ਛੁੱਟੀਆਂ ਚ ਕੱਪੜੇ ਕੁਪੜੇ ਬਹੁਤ ਆ ਜਾਂਦੇ ਨੇ ਤੇ ਟਾਈਮ ਵੀ ਘੱਟ ਹੀ ਲੱਗਦਾ ਹੈਲੋ ਹੈਲੋ ਹੈਲੋ ਅਵਾਜ਼ ਨਹੀਂ ਆ ਰਹੀ ਭੈਣ ਜੀ ਤੁਹਾਡੀ ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ ਮੈਨੂੰ ਲੱਗਦਾ ਕੋਈ ਸਿਗਨਲ ਇਸ਼ੂ ਹੈ ਇਹਦਾ ਹੈਲੋ ਹੈਲੋ ਹਾਂਜੀ ਕੋਈ ਸਿਗਨਲ ਇਸ਼ੂ ਹੋ ਗਿਆ ਆਵਾਜ਼ ਨੀ ਆ ਰਹੀ ਸੀ ਭੈਣ ਜੀ ਤੁਹਾਡੀ ਹੈਲੋ ਹੈਲੋ ਹੈਲੋ
ਹੈਲੋ
ਹਾਂਜੀ
ਹੈਲੋ
ਹੈਲੋ ਹਾਂਜੀ ਭੈਣ ਜੀ ਆਵਾਜ਼ ਨੀ ਆ ਰਹੀ ਸੀ ਤੁਹਾਡੀ ਇੱਕ ਮਿੰਟ ਤ ਤਾਂ ਆਵਾਜ਼ ਆਈ ਨੀ ਬਿਲਕੁਲ ਹੀ
ਹੈਲੋ
ਹਾਂਜੀ ਹੁਣ ਨਾ ਆ ਰਹੀ ਆਵਾਜ਼ ਹੇਲ
ਹੈਲੋ
ਹਾਂਜੀ ਹਾਂ
ਹੈਲੋ ਆਨੀ ਰੀ ਪਾਜ਼
ਨਹੀਂ ਹੁਣ ਆ ਰਹੀ ਹੈ ਆ ਰਹੀ ਆ ਰਹੀ ਓਨਾ ਆਵਾਜ਼ ਹੈਲੋ
ਹੈਲੋ
ਮੇਰੀ ਆਵਾਜ ਨਹੀਂ ਆ ਰਹੀ। ਹੈਲੋ। ਹੈਲੋ। ਹੈਲੋ। ਤੁਹਾਡੇ ਸਿਗਨਲ ਪ੍ਰੋਬਲਮ ਹੋਇਗੀ। ਬਾਹਰ ਆਓ ਥੋੜਾ ਭੈਣ ਜੀ।
ਨਈ ਹਾਏ ਬੜੀ ਦੇਰ ਹੋ ਗਈ ਵਾਜ
ਹਾਂਜੀ, ਹਾਂਜੀ, ਬਿਲਕੁਲ ਆਵਾਜ਼ ਨੀ ਆ ਰੀ ਸੀ। ਸੀ ਹੋਰ ਕੋਈ ਸਿਗਨਲ ਇਸ਼ੂ ਹੋ ਗਿਆ ਹਾਂ, ਹੁੰ। ਹੋਰ, ਹਾਂਜੀ, ਹਾਂਜ। ਜੀ ਹੁਣ ਤਾਂ ਆ ਰਹੀ ਏ।
ਹਾਂ। ਬਸ ਅਸ ਗੱਲ ਕਰਦੇ ਪਏ ਸੀ ਅਸੀ, ਬਸ ਕਾਰੀਗਰ ਰੱਖਿਆ ਦਾ ਹਣੂੰ ਮੈਂ ਹਾਂ। ਹਾਂ ਤੇ ਕੰਮ ਵਾਧੂ ਆਇਆ ਦਾ ਬਸ ਫੇਰ ਹਾਂ, ਯੇ ਕਟਿੰਗ ਕੁ ਟਿੰਗ ਕਰ ਦੇ ਵੀ ਉਹ ਸਿਲ ਲੈਂਦਾ ਏ।
ਹੋਣਾ ਚਾਹੀਦਾ ਬਈ ਕੰਮ ਵੀ ਜ਼ਰੂਰੀ ਏ, ਅਜ ਜ ਦੇ ਟਾਇਮ ਵਿੱਚ, ਹਾਂ ਇਸ, ਹਾਂ ਨਈ ਅਜ ਦੇ ਟੈਮ ਠੀਕ ਏ, ਨਈ ਅਜ ਦੇ ਟੈਮ ਵਿਚ ਜਿੰਨੇ ਮੈਂਬ ਪਰ ਸਭ ਕੋਲ ਕੋਈ ਨਾ ਕੋਈ ਵਰਕ ਹੋਨਾ ਚਾਹੀ ਗੁਜ਼ਾਰਨ
ਹਾਂਜੀ, ਹਾਂਜੀ। ਜੀ।
ਹੁੰ।
ਬੱਚੇ ਹੁਨ ਵੱਡੇ ਹੋ ਗਏ ਨੇ ਦੇ ਖੋ ਸਾਰੀ ਮਤਲਬ ਕਿੰਨੇ ਮਤਲਬ ਉਹਨਾਂ ਦੀਆਂ ਹੁਨਦੀਆਂ ਨੇ। ਏਹ ਸਮਾਨ ਲੇਨਾ ਸਕੂਲਾਂ ਦੀ ਫੀਸਾਂ ਵਗੈਰਾ ਸਭ ਕੁਛ।
ਕੋਈ ਉਹ ਬਸ
ਧੋਬੀਆਂ ਨੇ ਜਿੰਨੀ ਪੜ੍ਹਾਈ ਦੇ ਹਿਸਾਬ ਨਾਲ ਤੁਹਾਨੂੰ ਪਤਾ ਟਿਊਸ਼ਨਨਾਂ ਬੜੀਆਂ ਨੇ ਉਸ ਹਿਸਾਬ ਨਾਲ ਪੈਸੇ ਵੀ ਟਿਊਸ਼ਨ ਕੇਂਦੇ ਓਨੇ ਈ ਵਾਧੂ ਹੁੰਦੇ ਨੇ
ਆਹੋ ਬੋਤ ਔਈਓ ਟਊਸ਼ਨਾਂ ਵੀ ਬਹੁਤ ਮੈਂ ਕਿਹਾ ਸਕੂਲਾਂ ਪੜਾਈਵੇਟਸ ਸਕੂਲ ਬੜੇ ਮਹਿੰਗੇ ਹੋ ਗਏ ਨੇ ਬਈ ਬੋਤ ਫੀਸ ਸਾ ਵੱਧ ਗਈਆਂ ਨੇ।
ਪ੍ਰਾਈਵੇਟ ਸਕੂਲਾਂ ਚ ਬੜਾ ਬੁਰਾ ਹਾਲ ਏ।
ਹੁੰ। ਬਸ ਹੋਰ ਮੈਂ ਹਾ ਆਵਾਜ਼ ਆਣੀ ਬੰਦ ਹੋ ਗਈ ਏ। ਪਤਾ ਨੀ ਇਕਦਮ ਕੀ ਗੱਲ ਹੋ ਗਈ ਹੈ। ਹੁਅਅਅ
ਫਿਰ ਆਪਣਾ ਬਸ ਸਿਗਨਲ ਪ੍ਰੋਗਰਾਮ ਤੇ ਅਸੀਂ ਪਤਾ ਨਹੀਂ ਮੈਸੇਜ ਵੀ ਆਇਆ ਸੀ ਕੋਈ। ਡਾਟਾ ਯੂਜ ਹੋ ਗਿਆ ਨਾ ਅੱਜ ਦਾ ਮਤਲਬ ਕੱਲ ਅੱਜ ਦੁਪਹਿਰ ਤੱਕ ਦਾ ਹੋਰ ਨਵਾਂ ਸ਼ੁਰੂ ਹੋਇਆ ਨਾ ਤਾਂ ਕਰਕੇ ਇੰਜ
ਅੱਛਾ ਅੱਛਾ ਆ
ਹਾਂਜੀ।
ਬਣਾ ਲਈ ਰੋਟੀ ਤੁਸੀਂ!
ਦੀਦੀ ਹਾਂਜੀ ਆਪਣਾ ਮੈਂ ਉਹ ਬਣਾਈਏ ਸਿੰਧੀ ਘੜੀ ਬਣਾਈਏ।
ਅੱਛਾ ਆਆ
ਹਾਂਜੀ।
ਸਿੰਧੀ ਘੜੀ ਮੈਂ ਵੀ ਸਿੱਖਣੀ ਆ ਕਿਸ ਤਰ੍ਹਾਂ ਬਣਾਉਂਦੇ ਹੋ ਮੈਂ ਨੀ ਬਣਾਈ ਕਦੀ ਸਿੰਧੀ ਘੜੀ ਹਾਂਅ।
ਅੱਛਾ! ਅੱਛਾ ਖਾਈ ਨੀ ਕਦੇ ਵੀ ਬਣਾਈ ਨੀ ਆਪ
ਨਾ ਮੈਂ ਕਦੀ ਵੀ ਨੀ ਬਣਾਈ ਬਸ ਖਾਦੀ ਵੀ ਨਹੀ। ਹੋਣੀ ਹੈ ਕਾਫੀ ਟਾਈਮ ਹੋ ਗਿਆ ਬਸ ਸਬਜ਼ੀਆਂ ਦੀ।
ਹਾਂ ਸਬ ਨਹੀਂ ਹਾਂ ਸਬਜ਼ੀਆਂ ਦੀ ਬਣਦੀ ਹੈ। ਤੀਏ ਸਾਰੀਆਂ ਸਬਜ਼ੀਆਂ ਨੂੰ ਫਰਾਈ ਕਰ! ਕੀ ਨਾ ਤੇ ਇੱਕ ਸਾਈਡ ਤੇ ਕਰ ਲੋ ਹਾਂ ਤੇ ਤੇਲ ਚ ਬੇਸਣ ਘੋਲੋ। ਆਪਣੀ ਫੈਮਿਲੀ ਦੇ ਅਕਾਊਂਟਿੰਗ। ਜਿਵੇਂ ਕੜਛੀ ਬੇਸਣ ਪਾਉਨ ਕੇ ਤੁਸੀਂ ਜਿਵੇਂ ਹੈਗੇ ਹੋ ਉਸ ਹਿਸਾਬ ਨਾਲ ਕਰਛੀ ਵਿਚ ਬਥੇਰੀ ਹੈ ਤੇ ਪਾ ਕੇ ਸਾਰੇ ਭੁੰਨ ਕੇ ਜਦੋਂ ਥੋੜਾ ਬਰਾਊਨ ਹੋਜੇਗਾ ਜਿਸ ਤਰ੍ਹਾਂ ਭੁੰਨ ਦਾ ਹੈ ਵੇਸਨ! ਅੱਛਾ, ਸਾਰੇ ਮਸਾਲੇ ਪਾਲੋ ਜਿਹੜੇ। ਪਾਉਣੇ ਨੇ ਤੁਸੀ ਤੇ ਉਦੇ ਚ ਨਾ ਘੋਲ ਪਾਲੋ ਯਤੇ ਤੁਸੀਂ ਸਿੰਪਲ ਪਾਣੀ ਪਾਲੋ। ਤੇ ਇਮਲੀ ਪਾਲੋ। ਤੁਸੀਂ ਇਮਲੀ ਵਰ ਪਾ ਨੀ ਬਣਾਣੀ ਇਮਲੀ ਵਾਲੀ ਤੇ ਤੁਸੀਂ ਲੱਸੀ ਵੀ ਪਾ ਸਕਦੇ ਵੇਚ। ਚ ਲੱਸੀ ਪਾਓ। ਕੇ ਨਾ ਤੇ ਫੇਰ ਔਹ ਘੋਲ ਜਿਸ ਤਰ੍ਹਾਂ ਵੇਸਣ ਪਾਯੈ ਗਾੜਾ ਹੋ ਜਾਂਦੈ। ਪ ਖੱਟੀ ਵੀ ਬਣ ਜੇਗੀ, ਔਸਾ ਫੇਰ ਔਸ ਤੋਂ ਬਾਦ ਸਬਜ਼ੀਆਂ ਪਾਦੋ ਹੁਣ।
ਅੱਛਾ, ਫੇਰ ਉਨੂੰ ਉਬਾਲਣਾ।
ਹਾਂ। ਉਬਾਲ ਲੋ।
ਅੱਛਾ।
ਕਾ ਲਗਾਓ।
ਤੜਕਾ, ਕਿਸ ਚੀਜ਼ ਦਾ ਲਗਾਣੈ?
ਤੜਕਾ! ਤੁਸੀਂ ਭਾਵੇਂ, ਜਿਸ ਤਰ੍ਹਾਂ ਪਿਆਜ ਦਾ ਲਗਾ ਸਕਦੇ ੳ। ਤੇ ਥੋਮ ਦਾ ਥੋਮ, ਹੀੰਗ। ਤੇ ਅਪਣਾ ਰਾਈ ਹੋ ਗਈ। ਮੇਥਰੇ ਹੋ ਗੇ, ਜੀ਼ਰਾ ਹੋ ਹਾਂ, ਕੜੀ ਪੱਤਾ।
ਹੂੰ
ਉਂਦਾ ਤੜਕਾ ਲਗਾ ਲੋ ਤੁਸੀਂ। ਕਈ ਲਗਾਂਦੇ ਨੀ ਹੈਗੇ ਤੜ ਪਰ ਥੋਮ ਨਾਲ ਨਾ ਸਵਾਦ ਆ ਜਾਂਦੈ ਬਥੇਰਾ, ਟੇਸਟ ਵਧੀਆ ਆ ਜਾਂਦੈ ਹਿੰਗ ਤੇ ਥੋਮ ਦਾ। ਹਾਂਜੀ, ਹਾਂ। ਚਲੋ ਫੇ
ਚਲੋ, ਠੀਕ ਹੇਂ, ਹਾਂਜੀ। ਚਲੋ, ਸਤ ਸ੍ਰੀ ਕਾਲ।